ਹੈਲੋ ਸਤਿ ਸ਼੍ਰੀ ਅਕਾਲ ਜੀ ਕੁਛ ਨੀ ਬਸ ਉਹ ਭਾਂਡੇ ਮਾਂਜ ਕੇ ਆਈ ਸੀ ਦੁਪਹਿਰ ਦੀ ਰੋਟੀ ਦੇ
ਬਣਾਇਆ ਸੀ ਅੱਜ
ਕਿ ਕਰੇਲੇ ਰ ਉਹ ਦਾਲ ਮਾਂਰਾਜਮਾਂ ਦੀ ਬਣਾਵਾਂਗੇ ਪਕੌੜੀਆਂ।
ਅੱਛਾ ਓਹ ਕੀ ਹੁੰਦਾ ਐ ਜੀ।
ਬੂੰਦੀ।
ਅੱਛਾ-ਅੱਛਾ ਕਿਵੇਂ ਬਣਦੀ ਆ ਉਹਦਾ ਤੇ ਸ਼ਾਇਦ ਰਹਿਤਾ ਪੈਂਦਾ ਏ।
ਰਾਇਤਾ ਵੀ ਪੈਂਦਾ ਸਬਜ਼ੀ ਵੀ ਬਣਦੀ ਆ ਜਾਂ ਜਾ ਹੋਰ ਦਾਲਾਂ ਦੂਲਾਂ ਤੜਕਾ ਲੱਗਦਾ ਬਸ ਹੁੰ ਟਮਾਟਰ ਨੀ ਪੈਂਦੇ ਪਿਆਜ ਪਾ ਭੁੰਨ ਕੇ ਜਾਂ ਜਿ ਪਨੀਰ ਦੀ ਭੁਰਜੀ ਬਣਦੀ ਨਾ ਉਝ ਬਣ ਜਾਂਦੀ ਤਰੀ ਵਾਲੀ ਖਾਣੀ ਤੇ ਪਾਣੀ ਉਬਾਲ ਲੋ ਦੋ ਤਿੰਨ ਉਬਾਲੇ ਦਵਾਲੋ ਫੇਰ ਉਪਰੋਂ ਪਕੌੜੀਆਂ ਪਾ ਲੋ
ਅੱਛਾ-ਅੱਛਾ, ਤੇ ਵਧੀਆ ਲੱਗਦੀ ਹੈ ਜੀ।
ਬਸ ਖਾ ਲੈਂਦੇ ਹਾਂ, ਸੁੱਕੀ ਸਗੋ ਜਿਆਦਾ ਸਵਾਦ ਲੱਗਦੀ ਹੈ ਤਰੀ ਲਈ ਇਨੀ ਸਆਦ ਨੀ ਲੱਗਦੀ।
ਅੱਛਾ।
ਹੂੰ, ਪਰ ਘਰ ਤਰੀ ਵਾਲੇ ਖਾਂਦੇ ਨੇ ਨਾ, ਮੈਨੂੰ ਸੁੱਕੀ ਸਵਾਦ ਲੱਗਦੀ।
ਹੂੰ, ਸਾਡੇ ਡੈਡੀ ਦਾ ਵੀ ਇਹੀ ਆਏ। ਅਸੀਂ ਸਾਰੀ ਚੀਜ਼ਾਂ ਤਰੀ ਅਲੀ ਬਣਾਵਾਂਗੇ ਉਹ ਕਹਿਣਗੇ ਨਹੀਂ ਸੁੱਕੀ ਬਣਾਉਣ।
ਹੂੰ।
ਹੂੰ।
ਓਹੋ ਪੀਲੀ ਚਾ ਸਾਂਮ ਦੀ।
ਵੀ ਮੈਂ ਦੱਸਿਆ ਸੀ ਮੈਂ ਚਾਹ ਪੀਂਦੀ ਨੀ ਸੀ ਹੂੰ।
ਘਾਰ ਆਲੇ ਕੀ ਕਰ ਰਹੇ ਨੇ ਸਾਰੇ?
ਘਰ ਦੇ ਬਸ ਪਾਪਾ ਬਾਜ਼ਾਰ ਗਏ ਹੋਏ, ਮੰਮੀ ਫੋਨ ਚਲਾ ਰਹੇ।
ਅੱਛ, ਹੋਰ ਤੁਹਾਡਾ ਕਾਕਾ
ਕਾਕਾ ਟਿਊਸ਼ਨ ਗਿਆ ਹੁਣੇ ਗਿਆ ਸੀ, ਹਾਂਜੀ।
ਗਂਦੀ।
ਉਹ ਨਾ ਅਹ ਅ ਪਹਿਲਾਂ ਤਾਂ ਸਵੇਰੇ ਹੀ ਬੁਲਾਰ ਸੀ, ਇੱਕ-ਦੋ ਦਿਨ ਹੋ ਗਏ ਮਨੂੰ ਸਵੇਰੇ ਕਿਧਰੇ ਜਾਂਦੇ ਹੋਣਗੇ। ਹ।
ਅਛਾੱ।
ਇਸ ਕਰਕੇ ਨਾ ਹੁਣ ਕਹਿੰਦੇ ਕਿ ਸ਼ਾਮੀ ਭੇਜ ਦਿਆ ਕਰੋ ਉਹ ਮੈ ਕਿਹਾ ਠੀਕ ਹੈ।
ਅੱਛਾ, ਗੁਰਦੁਆਰੇ ਨੀ ਗਏ ਅੱਜ।
ਗੁਰਦੁਆਰੇ ਗਏ ਸੀ, ਅਸੀ ਸਵੇਰੇ ਹੀ ਗਏ ਸੀ।
ਦਰਸ਼ ਅੱਛਾ।
ਹਾਂਜੀ, ਸਵੇਰੇ ਗਏ ਸੀ ਪੰਜ ਵਜੇ ਕੋਲ ਗਏ ਸੀ।
ਹੂੰ।
ਤੁਸੀਂ ਨੀ ਜਾਂਦੇ।
ਮੈਂ ਨੀ ਜਾੰਦੀ, ਟਾਈਮ ਹੀ ਨਹੀ ਲੱਗਦਾ।
ਅੱਛਾ-ਅੱਛਾ, ਅ ਹਾਂ ਬਸ ਬੱਚੇ ਉਹਣ ਬੱਚਿਆਂ ਨਾਲ ਨਿਕਲੇ ਨੀ ਜਾਂਦਾ।
ਹੂੰ। ਹੁਣ ਬੱਚੇ ਪਾਪਾ ਨਾਲ ਲੱਗੇ ਹੋਏ ਨੇ।
ਅੱਛਾ-ਅੱਛਾ, ਹੋਰ ਪਾਪਾ ਠੀਕ ਨੇ ਉਹਨਾਂ ਦੇ।
ਹਾਂਜੀ, ਠੀਕ ਨੇ।
ਅੱਛਾ।
ਕੋਣ? ਕੋਣ?
ਹੋਰ ਸੁਣਾਉ ਜੀ।
ਹ । ਕੁਛ ਨੀ ਬਸ, ਸੋਚਦੇ ਪਏ ਹਾਂ, ਕੁਛ ਕਰੀਐ। ਕੱਪੜੇ ਧੋਣੇ ਸੀ, ਹੁਣ ਸਵੇਰੇ ਧੋਵਾਂਗੇ। ਮਸ਼ੀਨ ਲਗਾਣੀ ਹੈ।
ਤੇ ਕਿਹੜੀ ਮਸ਼ੀਨ ਤੁਹਾਡੇ ਕੋਲ ਆਟੋਮੈਟਿਕ ਏ ਯਾਂ ਦੂਸਰੀ।
ਦੂਸਰੀ ਹੈ, ਆਟੋਮੈਟਿਕ ਨਹੀਂ ਹੈਗੀ।
ਵੈਸੇ ਔਟੋਮੈਟਿਕ ਵਧੀਆ ਰਹਿੰਦੀ ਹੈਨਾ।
ਹਾਂ ਰੇਂਦੀ ਤੇ ਵੇ
ਹੂੰ।
ਏ ਤੇ ਮੰਮੀ ਨੇ ਹੀ ਦਿੱਤੀ ਸੀ ਉਹੀਉ ਚਲਾ ਰਹੀ ਹਜੇ ਮੈਂ ਹਜੇ ਆਪ ਨੀਂ ਲਿਤੀ।
ਅੱਛਾ-ਅੱਛਾ-ਅੱਛਾ ਛ।
ਹੂੰ। ਹੂੰ।
ਕੀ ਤੁਸੀਂ ਕੁੱਝ ਕਹਿਣ ਲੱਗੇ ਸੀ ਐਕਟਿਵਾ ਦਾ।
ਹਾਂ, ਐਕਟੀਵਾ ਲੈਣੀ ਸੀ, ਹੁਣ ਅਪਰੇਸ਼ਨ ਦਾ ਹੋ ਗਿਆ ਪਗਾ। ਬਾਾਈਕ ਦੇ ਕੇ ਐਕਟੀਵਾ ਮਿਲ ਰਹੀ ਸੀ ਨਾ ਕੋਈ।
ਹਮ- ਹਮ।
ਪਚੱਤਰ ਹਜ਼ਾਰ ਦੀ ਕਿਸ਼ਤਾਂ ਤੇ, ਸੈਕਿੰਡ ਹੈਂਡ ਦੋ ਹਜ਼ਾਰ ਪੱਚੀ ਅ। ਮਾਡਲ ਦੀ।
ਅੱਛਾ ਜੀ।
ਹਮ ਅ।
ਹਮਮ।
ਸਰਕਾਰ ਦੋ ਹਜ਼ਾਰ ਰੁਪਏ ਮਹੀਨੇ ਢਾਈ ਹਜ਼ਾਰ ਰਪਏ ਮਹੀਨੇ ਦੀ ਕਿਸ਼ਤ ਭਰਵਾ ਲੈਣਾ, ਬਾਕੀ ਦੀ ਪੱਚੀ। ਇਹ ਬਾਈਕ ਚਲੀ ਜਾਂਦੀ ਸਾਡੀ।
ਹਮ
ਕਿਉਂਕਿ ਬਾਈਕ ਦੇਣੀ ਏ ਆਪਾਂ, ਫਿਰ ਜਗ੍ਹਾ ਨਹੀਂ ਹੁੰਦੀ ਰੱਖਣ ਦੀ, ਫਿਰ ਦਰਾਣੀਆਂ, ਜੇਠਾਣੀਆਂ ਥੋੜਾ ਚੀਕ ਚਿੰਗਾੜਾ ਪਾਉਦੀਆਂ ਨੇ ਨਾ
ਹਮ -ਹਮ -ਹਮ, ਹਾਂ ਇਹ ਤੇ ਹੇੈ ਏ
ਤੇ ਕਿੱਥੇ, ਮਤਲਬ ਤੁਹਾਡਾ ਪੋਸ਼ਣ ਉੱਪਰ ਏ
ਹਾਂ, ਮੇਰਾ ਰੂਮ ਉੱਪਰ ਹੈਗਾ ਵੇ
ਅੱਛਾ, ਅੱਛਾ
ਚਾਰ ਰੂਮ ਨੇ ਨਾ, ਇੱਕ ਇਚ ਜਠਾਣੀ ਰਹਿੰਦੀ, ਇੱਕ 'ਚ ਸੱਸ ਇੱਕ ਇਚ ਆਂਪਾ ਰਹਿੰਦੇ ਆਂ ਇਕ ਇਚ ਦੇਵਰਾਨੀ ਰਹਿੰਦੀ ਏ
ਅੱਛਾ
ਹਮ, ਨਹੀਂ ਉਹ ਨਹੀਂ ਹੈਗੇ
ਅੱਛਾ ਜੀ
ਹਮ
ਹੋਰ, ਹੁਣ ਤੁਸੀਂ ਕੀ ਬਣਾਉਣ ਲੱਗੇ
ਹਾਂਜੀ
ਤੁਸੀਂ ਕਿ ਬਣਾਉਣ ਲਗੇ
ਅਸੀਂ ਸਾਇਦ ਮੂੰਗੀ ਧੋਤੀ ਦਾਲ ਬਣਾਉਣ ਲੱਗੇ ਹਾਂ ਜੀ
ਖਿਚੜੀ 'ਚ ਲੂਣ ਬੜਾ ਤੇਜ਼ ਪਾਇਆ ਹੋਇਆ ਸੀ, ਅੱਛਾ, ਅੱਛਾ ਓ
ਅੱਛਾ ਜੀ ਨਹੀਂ ਉਹ ਪਤਾ ਨੀ ਲੱਗਿਆ, ਉਹ ਥੋੜਾ ਤੇਜ ਖਾਂਦੀ ਆ, ਮੈਂ ਤੇ ਮੈਂ ਕਿਹਾ ਚੱਲ ਬਣਾ ਦਿੰਦੇ ਆ ਏ ਹੁਣ
ਤੇ ਡੈਡੀ ਨੇ ਖਾ ਲਿੱਤੀ ਤੁਹਾਡੇ
ਹਾਂਜੀ ਖਾ ਲਈ ਸੀ ਉਨਾਂ ਨੇ ਵੀ, ਖਾ ਲਈ ਸੀ ਮੈ, ਥੋੜੀ ਜੀ ਖਾਧੀ ਸੀ ਪਰ ਇੱਕ ਦੋ ਚਮਚ ਹੀ ਖਾਦੇੇ ਸੀ, ਬੋਲ ਰਹੀ ਸੀ ਉਹ ਵੀ ਕਹਿੰਦੇ ਨਮਕ, ਨਮਕ ਹੀ ਕੀਤਾ ਹੋਇਆ ਸਾਰਾ ਹਾਂਜੀ
ਹਮ ਫੋਨ ਕਿਸ ਟਾਈਮ ਆਏਗਾ ਛੇ ਵਜੇ ਯ ਸੱਤ ਵਜੇ। ਕਾਕਾ, ਤੇ ਭਰਾ।
ਭਰਾ ਦਾ ਤੇ ਪਤਾ ਨੀ, ਉਹਦਾ ਦਾ ਕੋਈ ਟਾਈਮ ਨਹੀਂ ਹੈ।
ਅੱਛਾ।
ਹਾਂਜੀ।
ਜਾਂਦਾ ਫਿਰ ਸ਼ਾਮੀ ਬਾਜ਼ਾਰ ਬਜੂਰ, ਜਿੰਮ ਵਗੈਰਾ।
ਹਾਂਜੀ ਜਿੰਮ ਜਾਂਦਾ
ਅੱਛਾ, ਹਜੇ ਹੋਇਆ ਨੀ
ਕਲ ਦਾ ਵੀ
ਨਹੀ, ਕੱਲ ਦਾ ਵੀ ਹੋਗਿਆ।
ਹਜੇ ਕੱਲ ਵੀ ਕਰੇਗਾ, ਹਫਤਾ ਹੀ ਹੋਗਿਆ ਨਿਕਲਣ ਦਾ ਨਾਮ ਹੀ ਨੀ ਲੈ ਰਿਹਾ, ਜਗ੍ਹਾ ਤੇ ਥੋੜ੍ਹੀ ਜਿਹੀ ਏ।
ਹਾਂਜੀ, ਬਸ ਉਹ ਨਾ ਥੋੜੀ ਉਹਨਾਂ ਦੀ ਨਾ ਤਬੀਅਤ ਖਰਾਬ ਸੀ, ਉਹ ਕਹਿੰਦੇ ਮੇਰਾ ਨਾਂ ਥੋੜੀ ਤਬੀਅਤ ਖਰਾਬ ਏ। ਹਾਂਜੀ। ਇਸ ਕਰਕੇ ਕੰਮ ਥੋੜਾ ਜ਼ਿਆਦਾ ਹੂੰ
ਹੋਰ ਸੁਣਾਓ?
ਹੈਲੋ।
ਹਾਂਜੀ-ਹਾਂਜੀ‌।
ਬੋਲੋ, ਮੈਨ ਆਵਾਜ਼ ਈ ਨਹੀਂ ਆ ਰਹੀ ਸੀ।
ਅੱਛਾ-ਅੱਛਾ ''ਮੈਂ ਕਿਹਾ ਤੁਸੀ ਦੱਸੋ, ਹੁਨ ਰ੍ਹਾਤੀ ਕੀ ਬਣਾਓਗੇ?
ਰਾਤੀ ਬਸ ਉਹੀਓ ਬੂੰਦੀ ਬਣਾਵਾਂਗੀ।
ਅੱਛਾ-ਅੱਛਾ।
ਕੀਆ ਹੋਰ ਕੁਛ ਮੰਗਿਆ ਤੇ, ਚਾਵਲ ਸੋਚ ਰਹੀ ਸੀ, ਅਪਣੇ ਵਸਤੇ।
ਅੱਛਾ।
ਹੋਨ ਬੱਚੇ ਸੇਵੀਆਂ ਕਹਿ ਰਹੇ ਨੇ ਬਈ, ਮਿੱਠੀਆਂ ਸੇਵੀਆਂ ਬਣਾਦੇ। ਹੋਰ ਸੌਂਫ ਨਹੀਂ ਹੈਗੇ, ਨਾ ਲਾਚੀਆਂ ਨੇ। ਉਝ ਬਣਦੀਆਂ ਨੀ, ਸਵਾਦ ਨੀ ਲੱਗਦੀਆਂ ਮੀ ਯਾ ਫਿਰ ਜੈਕਾ ਨੀ ਆਂਦਾ। ਕੱਚਾ-ਕੱਚਾ ਦੁੱਧ ਦੀ ਬਾਸ਼ਨਾ ਆਂਦੀ ਆ ਬਕ ਜੀ। ਖਾ ਤਾਂ ਲੈਂਨੇ ਨੇ, ਪਰ ਫਿਰ ਮੈਂ ਤੇ, ਦੋ-ਚਮਚ 'ਮੈਂ ਵੀ ਖਾਲਾਂਗੀ ਦੁਪਹਿਰੇ ਰ੍ਹੋਟੀ ਘੱਟ ਖਾਧੀ ਸੀ।
ਅੱਛਾ-ਅੱਛਾ-ਅੱਛਾ।
ਟ੍ਰੌਈਲ ਆਲਸ ਕਰ ਗਈ, ਤਿੰਨ ਫੁਲਕੇ ਭੇਜ ਸਾਨੂੰ, ਓਹੀਓ ਹੋਸਪਿਟਲੋ ਬੱਚੇ ਹੋਏ।
ਹੂੰ-ਹੂੰ।
ਸਹੇਲੀ ਨਾਲ ਗਈ ਸੀ, ਉਹਦੇ ਅਸਤੇ ਰੋਟੀ ਬਣਾਣੀ ਸੀ, ਬਣਾਈ ਸੀ। ਚਾਰ ਫੁਲਕੇ ਉਹਨੇ ਖਾਧੇ ਨੀ, ਉਹਨੇ ਇੱਕੋ ਫੁਲਕਾ ਲਿੱਤਾ। ਆਪਾਂ ਦੋ-ਦੋ ਖਾ ਲਿੱਤੇ ਸੀ, ਉੱਥੇ ਹੀ।
ਤੇ ਮਤਲਬ, ਉਹ ਕਿਉਂ ਗਈ ਫਰੈਂਡ ਕਿਉਂ ਗਈ ਸੀ ਨਾਲ? ਉਹਨਾਂ ਨੇ ਕੀ ਕਰਨਾ ਸੀ?
ਦਿੱਕਤ ਹੈਨਾ ਥੋੜ੍ਹੀ, ਉਹਨਾਂ ਦਾ ਵੀ ਓਪਰੇਸ਼ਨ ਹੋਣਾ ਤਾਂ ਕਰਕੇ ਗਈ ਸੀ। ਡੋਕਟਰ ਹੀ ਨਹੀ ਮਿਲੇ ਫਿਰ, ਡੌਕਟਰਾਂ ਦਾ ਹੀ ਪੰਗਾ ਪੈਗਿਆ।
ਹਾਂ ਬਸ, ਐਹੀ ਚੱਕਰ ਏਜੀ, ਸਿਵਲ ਹੋਸਪਿਟਲ ਵਾਲੇ ਤੇ ਬਸ ਗੇੜੇ ਹੀ ਲ
ਹੂੰ, ਹੂੰ। ਹੂਨ ਜਾਵਾਂਗੇ, ਵੇਖਾਂਗੇ ਵੀਰਵਾਰ ਕਲ ਤੇ ਜਾਣਾ ਨਹੀ। ਕਿਉਂਕਿ ਕੱਲ ਮੈਂ ਮਸ਼ੀਨ ਲਗਾਣੀ ਫੇਰ ਕੱਲ੍ਹ ਨਾ ਲੱਗੀ, ਤੇ ਫੇਰ ਹੋਰ ਕੱਪੜਿਆਂ ਦਾ ਫੇਰ ਹੋ ਜਾਣਾ।
ਹਾਂਜੀ-ਹਾਂਜੀ, ਇਹ ਤਾਂ ਗੱਲ ਹੈ।
ਹਾਂ
ਹੁਣ, ਵੀਰਵਾਰ ਨੂੰ ਜਾਓਗੇ?
ਹਾਂ, ਵੀਰਵਾਰੀ ਜਾਵਾਂਗੇ ਫਿਰ। ਬਚੇ ਵੀ ਜਿੱਦ ਕਰਦੇ ਪਏ ਨੇ, ਮੈ ਨਾਨੀ ਘਰ ਲੈਕੇ ਚਲੋ, ਦੋ-ਦਿਨ ਰਹਿਕੇ ਆਣਾ, ਦੋ-ਦਿਨ ਰਹਿਕੇ ਆਣਾ। ਮੈਂ ਕਿਹਾ, ਹਜੇ ਨਹੀਂ ਜਾਣਾ। ਉਹਨਾਂ ਦੇ ਪਾਪਾ ਸਹੀ ਹੋਣਗੇ ਫੇਰ ਜਾਣਾ, ਥੋੜਾ ਆਪਣੇ-ਆਪ ਹੋ ਜਾਣਗੇ ਨਾ ਸਬਜ਼ੀ-ਸੁਬਜ਼ੀ, ਚਾਵਲ-ਚੁਵਲ, ਖਿਚੜੀ ਖ ਬਣਾਣ ਅਸਤੇ ਫੇਰ ਬੰਦਾ ਚੱਲ, ਫਿਰ ਇੱਕ-ਅੱਧਾ ਦਿਨ ਲਗਾ ਹੀ ਜੇਗਾ। ''ਮੈਂ ਤੇ ਇੱਕ-ਅੱਧਾ ਦਿਨ ਹੀ ਆਵਾਂਗੀ, ਬੱਚਿਆਂ ਨੂੰ ਹੀ ਭੇਜਾਂਗੀ ਦੋ ਕੁ ਦਿਨ ਰਹਿਜੇ ਉਹੀ ਆ, ਲੱਗਾ ਹੋਇਆ ਫਿੱਡਾ।
ਅੱਛਾ-ਅੱਛਾ-ਅੱਛਾ-ਅੱਛਾ, ਹਾਂਜੀ-ਹਾਂਜੀ ਕੋਈ ਨੀ ਭੇਜ ਦੇਣਾ ਫਿਰ, ਥੋੜੇ ਦਿਨ ਹਾਂਜੀ।
ਹੂੰ, ਹੂੰ ਉਹ ਕੁੜੀ ਤੇ ਰਹਿੰਦੀ ਨੀ। ਇਧਰ ਹੀ, ਲੋਕਲ ਹੀ ਹੈਗੇ ਨੇ।
ਅੱਛਾ-ਅੱਛਾ- ਅੱਛਾ।
ਹੂੰ।
ਹਾਂ, ਬਾਹਰ ਰਹੋਂ ਬਾਹਰ ਰਹੋਂ ਨਾ ਫਿਰ ਦਿਕ
ਹੂੰ, ਨਹੀਂ ਲੱਗਾ ਹੋਇਆ ਸੀ ਮੈਂ ਭੂਆ ਘਰ ਜਾਣਾ, ਭੂਆ ਦੇ ਬੱਚੇ ਆਏ ਸਨ ਨਾ ਹੁਣ ਪਿੱਛੇ। ਹਾਂ, ਤੇ ਕਹਿ ਰਿਹਾ ਸੀ ਮੈਂ ਜਾਣਾ ਮੈਂ ਜਾਣਾ ਪਰ ਮੈਂ ਕਿਹਾ ਤੂੰ ਸ਼ਰਾਰਤੀ ਇਨਾ ਵੀ ਹੋਰ ਸਾਡ-ਵੇਠ ਖਾ ਗਿਆ ਫਿਰ ਵੇਲਾ ਜਾਣ ਨੂੰ ਸਿਆਪਾਂ ਸਾਡੀ ਨੂੰ ਪੈਣੇ। ਮੈਂ ਘਰ ਹੀ ਬੈਠ, ਸ਼ਰਾਰਤਾ ਬੜੀ ਕਰਦਾ ਨਾ। ਹਾਂ, ਉਹ ਬਾਰ ਰਹਿਨਦੇ ਨੇ।
ਅੱਛਾ ਜੀ।
ਹੂੰ, ਉਹ ਬਾਹਰ ਰਹਿਦੇ, ਦੂਰ ਹੈਨਾ ਫੇਿਰ ਇੱਕ ਦਿਨ ਲਗ ਜਾਏਗਾ, ਆਣ-ਜਾਣ ਚ ਚਲੋੰ ਹੋਵੇ ਘੰਟੇ-ਡੇਢ ਦਾ ਰਾਹ ਚੱਲ ਕਹਿੰਦਾ ਚੱਲ ਕੋਈ ਨੀ ਲੈਜਾ, ਨਾ ਵੀ ਟਿੱਕਿਆ ਤੇ ਬੰਦਾ ਰਾਤੀ-ਪਰਵਾਤੀ ਛੋੜ ਦੇਜੇਗਾ ਨਾ।
ਦੂਰ ਤਾਂ ਪੰਗਾ ਫਿਰ ਉਹ ਇਨਜ ਦੋ ਦੂਰ ਰਹਿੰਦੀਆਂ ਨੇ ਇੱਕ ਵਿੱਚੇ ਹੀ ਰਹਿੰਦੀ ਏ, ਰਹਿ ਆਇਆ ਸੀ ਉਸ ਦਿਨ ਇੱਕ ਦਿਨ ਗਿਆ ਸੀ।
ਹੂੰ।
ਆਪਰੇਸ਼ਨ ਹੋਇਆ ਸੀ ਨਾ, ਇੱਕ ਦਿਨ ਭੂਆ ਦੀ ਕੁੜੀ ਕਰ ਰਿਹਾ ਵੇ, ਇੱਕ ਦਿਨ ਭੂਆ ਘਰ ਰਿਹਾ ਵੇ। ਉਹਦੀ ਮੈਰਿਜ ਵੀ ਇੱਥੇ ਹੋਈ ਪਈ ਨਾ।
ਅੱਛਾ-ਅੱਛਾ।
ਉਹ ਬਸ ਮੇਰੀ ਕੁੜੀ ਹੀ ਨੀ ਟਿਕਦੀ ਕਿਸੇ ਦੇ ਘਰ। ਨਾਨੀ ਘਰ ਟਿਕ ਜਾਦੀ ਫੇਰ ਉਹ ਲੜਦੇ ਨੇ। ਫੋਨ ਦਗ ਚੱਕਰ ਕਦੀ ਕੁੱਛ, ਕਦੀ ਕੁੱਛ ਮੰਗਣਗੇ।
ਹੂੰ।
ਹੂੰ।
ਇਹ ਵੀ ਬੜਾ ਰਹਿੰਦਾ ਨਾ ਬੱਚਿਆਂ ਕੋਲ ਦੁਕਾਨ-ਦਕੁਨ ਦਾ
ਫਿਰ ਨਾਨਕੇ, ਕੀ ਖਾ ਕੇ ਆਏ ਹੋ, ਬਿਮਾਰ ਹੋ ਕੇ ਆ ਗਏ ਹੋ। ਮੈ ਵੀ, ਉਹ ਵੀ। ਬੱਚਿਆਂ ਦੀ ਤਾਂ ਫਿਰ ਗਲਤੀ ਦਿਖਾਈਣੀ ਕਿਸੇ ਨੇ ਕੱਢਣੀ ਨੀ।
ਨਾ-ਨਾ, ਬੱਚਿਆਂ ਦੀ ਗਲਤੀ ਨਹੀਂ ਮੰਨਣਗੇ।
ਹੁਨ ਵੀ ਸਵੇਰੇ ਉੱਠਦੇ ਨੇ ਪਹਿਲੇ ਫੋਨ ਵੇਖਣਗੇ ਤਾਂ ਜਾ ਕੇ ਦੁੱਧ ਪੀਂਦੇ ਨੇ।
ਹੂੰ-ਹੂੰ।
ਬਿਨਾਂ ਫੋਨ ਤੋਂ ਦੁੱਧ ਨੀ ਥੱਲੇ ਲੈਂਦਾ।
ਬੱਸ ਇਹੀ ਹੈ, ਮੇਰਾ ਕਾਕਾ ਵੀ ਏਵੇ ਹੀ ਕਰਦਾ।
ਰੋਟੀ ਵੀ ਖਾਏਗੀ, ਦੁੱਧ ਪਹਿਲੇ ਫੋਨ ਦੋ। ਫੋਨ ਦੋ ਫੇਰ ਟਊਸ਼ਨ ਜਾਣਾ ਚੀਜ਼ ਲੈਣੀ ਹੈ ਫੇਰ ਜਾਣਾ ਨੀ ਤੇ ਨਹੀਂ ਜਾਣਾ ਮੈਂ।
ਹੂੰ।
ਬਸ ਇਹੀ ਆ ਚੀਜ਼। ਹੁਣ ਲੱਗੇ ਹੋਏ ਬਾਹਰ ਰੌਲਾ ਪਾਂਉਦੇ ਪੈ ਨੇ ਬੱਸ। ਹਾਂ, ਉੱਪਰ ਆਏ ਨੇ ਨਾ ਅੱਜ ਤਿੰਨ-ਚਾਰ ਦਿਨਾਂ ਬਾਦ ਆਏ ਨੇ ਉੱਪਰ।
ਅੱਛਾ-ਅੱਛਾ-ਅੱਛਾ।
ਬਾਹਰ ਮੰਜੀ ਡਾ ਕੇ ਲਟੇ ਹੋਏ ਨੇ ਪੱਖਾ ਚਲਾ ਕੇ ਤੇ ਲੱਗੇ ਹੋਏ ਨੇ ਪਾਪਾ ਨਾਲ ਹੀ।
ਚਲੋ ਜੀ, ਚੰਗਾ ਜੀ ਫਿਰ ਕਰਦੇ ਆਂ ਫਿਰ ਕਰਦੇ ਆਂ।
ਤੇ ਓਕੇ।